ਹੈਲੋ ਸਤਿ ਸ਼੍ਰੀ ਅਕਾਲ ਜ
ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ
ਤੁਸੀਂ ਸੁਣਾਓ ਮੌਸਮ ਕਿਵੇਂ ਦਾ ਉੱਧਰ
ਮੌਸਮ ਅੱਜ ਥੋੜ੍ਹੀ ਹਵਾ ਚੱਲ ਰਹੀ ਹੈ ਵੈਸੇ ਤਾਂ ਸਵੇਰ ਦੀ ਗਰਮੀ ਸੀ ਤੇ ਹੁਣ ਥੋੜੀ ਸ਼ਾਮੀ ਨਾਲ ਹਨੇਰੀ ਆਈ ਸੀ
ਅੱਛਾ ਜੀ ਨਹੀਂ ਇੱਧਰ ਤੇ ਹਨੇਰੀ ਨਾਲ ਬਾਰਿਸ਼ ਵੀ ਬਹੁਤ ਤੇਜ਼ ਆਈ ਸੀ ਮੌਸਮ ਬਹੁਤ ਠੰਡਾ ਹੋ ਗਿਆ ਇੱਧਰ ਦੇ
ਤੁਸੀਂ ਥੋੜ੍ਹੀ ਜਿਹੀ ਇੱਧਰ ਵੀ ਭੇਜ ਦਿੰਦੇ ਸੀ
ਠੀਕ ਹੈ ਜੀ ਜਾਓ ਮੌਸਮ ਜੀ ਉੱਧਰ ਜਾਓ
ਹਾਂਜੀ ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ
ਮੈਂ ਸਟੱਡੀ ਕਰਵਾ ਰਹੀ ਸੀ ਬੱਚਿਆਂ ਨੂੰ ਪੜ੍ਹਾਈ ਕਰਵਾਾਰੇ ਮੋਬਾਈਲ ਐਕਚੁਲੀ ਮੈਂ ਦਿੰਦੀ ਨੀ ਬਹੁਤ ਕਰ ਦਿੰਦੇ ਹ
ਤੁਸੀਂ ਇਹ ਤੇ ਬਹੁਤ ਵਧੀਆ ਕਰਦੇ ਹੋ ਈ ਮੋਬਾਇਲ ਨੀ ਬੱਚੇ ਬ ਨੂੰ ਹਦੇ ਅੱਛਾ ਕਿ ਮੋਬਾਇਲ ਬੱਚਿਆਂ ਲਈ ਹਾਂਜੀ ਮੋਬਾਇਲ ਬੱਚਿਆਂ ਲਈ ਬਹੁਤ ਹਾਨੀਕਾਰਕ ਤੇ ਸਾਡੇ ਮੇਰਾ ਸਾਡੇ ਕਈ ਬੱਚੇ ਹੁੰਦੇ ਹੈ ਜਿਹੜੇ ਾਈਲ ਬਿਲਕੁਲ ਨਹੀਂੀ ਛੱਡਦੇ ਉਹ ਕਹਿੰਦੇ ਬਸ ਅਸੀਂ ਫੋਨ ਫੜੀ ਰੱਖੀਏ ਅ ਕਿਸੇ ਨੂੰ ਕੰਮ ਨਾ ਕਿਸੇ ਨੂੰ ਕੰਮ ਹੋਏ ਤੇ ਉਹ ਕੰਮ ਨਾ ਕਰਨ ਦਾ ਹੀਏ ਬਸ ਆਪ ਹੀ ਫੜੇ ਰੱਖੇ ਸਾਰਾ ਦਿਨ
ਹਾਂਜੀ ਕਈ ਬੱਚੇ ਹੁੰਦੇ ਨੇ ਜੀ ਇਹੋ ਜਿਹੇ ਜਿਹੜੇ ਕਹਿੰਦੇ ਨੇ, ਸਿਰਫ ਸਾਡੇ ਮਤਲਬ ਫੋਨ ਹੀ ਉਹਨਾਂ ਨੂੰ ਵ ਖਰਾ ਲੈਕ ਕਿ ਦਵੋ, ਬਹੁਤ ਜਿੱਦ ਕਰਦੇ ਨੇ, ਵੱਖਰੇ ਫੋਨ ਦੀ ਬਟ ਕਈ ਪੇਰੈਂਟਸ ਹੁੰਦੇ ਨੇ ਨਹੀਂ ਲੈ ਕੇ ਕੇ ਬਿੰ ਦੇ
ਇੱਕ ਤਾਂ ਅੱਜ ਕੱਲ੍ਹ ਦੇ ਮੋਬਾਇਲ ਜਦੋਂ ਦਾ ਮੋਬਾਇਲ ਆਇਆ ਨਾ, ਕਰੋਨਾ ਜਦੋਂ ਦਾ ਹੋਇਆ ਨਾ, ਉਦੋਂ ਦਾ ਬੱਚਿਆਂ ਦਾ ਬਹੁਤ ਜ਼ਿਆਦਾ ਸਿਸਟਮ ਖਰਾਬ ਹੋ ਗਿਆ।
ਹਾਂਜੀ।
ਕਿਉਂਕਿ ਬੱਚਿਆਂ ਨੂੰ ਅਹ ਕੰਮ ਜਦ ਲੌਕਡਾਊਨ ਸੀ, ਉਦੋਂ ਕੰਮ, ਓਦੇਚ ਆਇਆ ਸਾਰਾ।
ਹਾਂਜੀ, ਉਹ ਫਿਰ ਫੋਨ ਦੇਖ ਕੇ ਹਾਂਜੀ। ਫੇਰ ਉਹ ਉਹਦੇ ਤੋਂ ਆਦਤ ਪੈ ਗਈ ਨਾ, ਬੱਚਿਆਂ ਨੂੰ ਫੋਨ ਦੇ
ਹਾਂਜੀ -ਹਾਂਜੀ ਤੇ ਹੁਣ ਫੇਰ, ਉਹ ਹਾਂਜੀ ਫੇਰ ਉਹਦੇ ਹਿਸਾਬ ਨਾਲ ਹੁਣ ਪਬਜੀ, ਫ੍ਰਰੀ ਫਾਇਰ, ਕਈ ਤਰ੍ਹਾਂ ਦੀਆਂ ਗੇਮਾਂ ਆ ਗਈਆਂ ਨੇ, ਜਿਵੇਂ ਕਿ ਅ ਇੱਕਲੀ ਕੋਰੀਅਨ ਗੇਮ ਆਈ ਸੀ, ਉਹਦੇ ਚ ਤਿੰਨ ਕੁੜੀਆਂ ਨੇ ਹਮ ਸੁਸਾਇਡ ਕਰਕੇ, ਸੁਸਾਇਡ ਕਰ ਲਿਆ, ਕਿੰਨੀ ਗੰਦੇ ਗੇਮਾਂ ਚਲਾਈਆਂ ਨੇ, ਜੋ ਬੱਚਿਆਂ ਦੀਆਂ ਜਾਨਾਂ ਲੈ ਰਹੀਆਂ ਨੇ।
ਹਾਂਜੀ, ਬਟ ਇਹੋ ਜਿਆਂ ਗੇਮਸ ਚਲਾਉਣ ਦੀ ਤੇ ਹੋਈ, ਹੁੰਦੀ ਨੀ ਵੈਸੇ ਜ਼ਰੂਰਤ
ਹਾਂਜੀ, ਬੈਣ ਲੱਗਣਾ ਚਾਹੀਦਾ ਵੈਸੇ ਤਾਂ, ਗੇਮਾਂ ਤੇ।
ਨਹੀਂ ਇਹ ਫਿਲਮਾਂ ਉੱਤੇ ਬੈਨ ਕਰ ਦਿੰਦੇ ਨੇ, ਜਿਹੜੀਆਂ ਗੁਰੂਆਂ ਦੀ ਗੁਰੂਆਂ ਦੀਆਂ ਫਿਲਮਾਂ ਆਉਂਦੀਆਂ, ਉਹਨਾਂ ਤੇ ਬੈਨ ਕਰ ਦਿੰਦੇ ਇਹੋ ਜਿਹੀਆਂ ਗੇਮਾਂ ਤਾਂ ਵੀ ਇਹਨਾਂ ਨੂੰ, ਬੈਨ ਕਰਨਾ ਚਾਹੀਦਾ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਤੁਸੀਂ, ਬਿਲਕੁਲ ਇਕਦਮ ਵਧੀਆ ਗੱਲ ਕੀਤੀ ਹੈ ਤੁਸੀਂ, ਇਹ ਚੀਜ਼ ਤੇ।
ਜਿਹੜੇ ਸਿੱਖ ਗੁਰੂਆਂ ਦੀਆਂ ਫਿਲਮਾਂ ਆਉਂਦੀਆਂ ਨੇ ਬਾਬਾ ਜੀ ਦੀਆਂ, ਉਹਨਾਂ ਤੇ ਬੈਨ ਕਰ ਦਿੰਦੇ ਨੇ। ਪਰ ਇਹ ਇਹੋ ਜਿਹੀ ਗੇਮਾਂ ਉੱਤੇ ਬੈਨ ਕਰਨਾ, ਚ ਜ ਜਿਹਦੇ ਨਾਲ ਸ ਜੀ ਜਾਣਨਾ ਜਾਂਦੀਆਂ ਪਿਆ
ਹਾਂਜੀ, ਹਾਂਜੀ ਬੱਚਿਆਂ ਦੇ ਨਾਲੇ ਬੁਰਾ ਅਸਰ ਪੈਂਦਾ ਨਾ, ਹਾਂਜੀ ਇਹ ਤਾਂ ਹੈ ਬਿਲਕੁਲ ਬੱਚੇ ਅੱਜ ਅਜਕਲ ਤੇ ਬਹੁਤ ਢੀਠ ਹੋਏ ਹਨ। ਉਹਨਾਂ ਨੂੰ ਫੋਨ ਨਾ ਮਿਲੇ, ਤੇ ਇਂਜ ਹਾਈਪਰ ਹੋ ਜਾਂਦੇ ਨੇ ਬਸ
ਬਹੁਤ, ਬਟ ਇਹ ਚੀਜ਼ ਵੀ ਸਾਡੇ ਇਹ ਚੀਜ਼ ਵੀ ਸਾਡੇ ਹੱਥ ਹੈਗੀ ਕਿ ਕਿਸ ਟਾਈਮ ਫੋਨ ਦੇਣਾ ਉਹਨਾਂ ਨੂੰ, ਕਿਸ ਟਾਈਮ ਨ ਦੇਣਾ?
ਹੁ ਹਾਂਜੀ -ਹਾਂਜੀ, ਛੋਟੇ ਬੱਚਿਆਂ ਛੋਟੇ ਬੱਚਿਆਂ ਨੂੰ ਤਾਂ ਇੱਕ ਟ ਇੱਕ ਵੇਲੇ ਰੋਕ ਰੋਕਿਆ ਜਾ ਸਕਦਾ, ਹੁਣ ਜਿਹੜੇ ਵੱਡੇ ਹੋ ਗਏ ਨੇ ਉਹਨਾਂ ਨੂੰ ਕਿਵੇਂ ਰੋਕੀਏ, ਸਮਝ ਨਹੀਂ ਜਾਂਦਾ।
ਨਹੀਂ- ਨਹੀਂ ਉਹਨਾਂ ਨੂੰ, ਨਹੀਂ ਉਹਨਾਂ ਨੂੰ ਕੋਈ ਖੇਡ ਚ ਪਾ ਸਕਦਾ। ਸਕਦੇ ਹੋ ਤੁਸੀਂ
ਖੇਡਣ ਤੇ ਜਾਂਦੇ ਨੇ ਕਈ ਬੱਚੇ ਜਾਂਦੇ ਨੇ ਖੇਡਣ ਲਈ ਜਿਵੇਂ ਕਿ ਮੇਰਾ ਹੀ ਬੇਟਾ ਉਹ ਜਾਂਦਾ ਰਾਤੀ ਗੁਰਦੁਆਰੇ ਜਾਂਦੇ ਨੇ ਤੇ ਗੱਤਾ ਕਰਨ ਜਾਂਦੇ ਨੇ ਬਸ ਉਹ ਮੱਥਾ ਟੇਕ ਕੇ ਗੱਤਕਾ ਕਰਕੇ ਆ ਜਾਂਦੇ ਨੇ ਪੂਰਾ ਪੂਰਾ ਦਿਨ ਕੀ ਕਰਾਏ ਬ ਬੱਚਿਆਂ ਨੂੰ ਹੁਣ ਤ ਕੈਂਪ ਵੀ ਨੀ ਲੱਗਦੇ ਤੇ ਬੱਚਿਆਂ ਦੇ ਟਿਊਸ਼ਨ ਵੀ ਬੈਨ ਕਰ ਦਿੱਤੀਆਂ ਗਈਆਂ ਸਕੂਲ ਵਾਲਿਆਂ ਨੇ ਕਿ ਹੁਣ ਬੱਚੇ ਟਿਊਸ਼ਨ ਪੜ੍ਹਨਗੇ ਤੁਸੀਂ ਅ ਮਤਲਬ ਕਿ ਸਕੂਲ ਜੋ ਪੜ੍ਹਦੇ ਨੇ ਉਓਹੀ ਉੱਥੋਂ ਹੀ ਪੜ੍ਹਾਓ ਸਕੂਲ ਹੀ ਪੜ੍ਹਨਗੇ ਹਾਂਜੀ ਹਾਂਜੀ ਹਾਂਜੀ ਜਿਹੜੇ ਸਰ ਮਤਲਬ ਸਕੂਲ ਵਾਲੇ ਸਰ ਲੈਂਦੇ ਸੀ ਨਾ ਉਹ ਟਊਸ਼ਨ ਬੰਦ ਕਰ ਦਿੱਤੀਆਂ ਹੈ ਗ ਇਹ
ਅੱਛਾ ਜੀ ਨਹੀਂ ਇੱਥੇ ਤੇ ਇੱਥੇ ਤੇ ਬੱਚੇ ਪੜ੍ਹਦੇ ਦਨੀ ਨਹੀਂ ਜਾਂਦੇ ਸਕੂਲ ਵੀ ਜਾਂਦੇ ਮਤਲਬ ਛੁੱਟੀਆਂ ਛੁੱਟੀਆਂ ਚ ਵੀ ਉਹਨਾਂ ਨੂੰ ਸਕੂਲ ਬੁਲਾਇਆ ਦਾ ਨੇ ਉਹ ਟਿਊਸ਼ਨ ਲੈਣ ਜਾਂਦੇ ਦੋ ਹਾਂਜੀ ਦੋ ਘੰਟੇ ਵਾਸੇ ਯੂਨੀਫੋਮ ਵੀ ਉਹਨਾਂ ਦੀ ਵੱਖਰੀ ਵਾਈਟ ਟੀ ਸ਼ਰਟ ਬਲੈਕ ਪਜਾਮਾ ਪਾ ਕੇ ਜਾਣਾ ਉਹਨਾਂ ਨੇ ਭਾਵੇਂ ਗਰਲ ਹੈ ਭਾਵੇਂ ਬੋਆਏ ਹੈ
ਹਾਂਜੀ ਸਾਡੇ ਇੱਥੇ ਬੰਦ ਕਰਤਾ ਨਾ ਪਹਿਲਾਂ ਕੈਂਪ ਲੱਗਦੇ ਸੀ ਹੁਣ ਕੈਂਪ ਵੀ ਬੰਦ ਹੋ ਗਏ ਨੇ ਪਹਿਲਾਂ ਕੈਂਪ ਤੇ ਬੱਚਾ ਚਲੋ ਦੋ ਤਿੰਨ ਘੰਟੇ ਕੈਂਪ ਤੇ ਚਲੇ ਜਾਂਦਾ ਸੀ
ਹਾਂਜੀ ਕੁਛ ਬੱਚੇ ਚੱਲ ਜਾਂ ਬੱਚੇ ਕਿਤੇ ਚੱਲ ਬੱਚੇ ਚੱਲ ਜਾਂਦੇ ਨਾ ਬੱਚੇ ਕਰੋ ਚਲੇ ਜਾਂਦੇ ਨੇ ਨਾ ਹੁਣ ਮਾਂ ਪਿਓ ਨੂੰ ਵੀ ਥੋੜ੍ਹਾ ਆਰਾਮ ਮਿਲਦਾ ਕਿ ਹਾਂ ਕਿਸ ਕੋਈ ਕੰਮ ਹੀ ਕਰਨਗੇਏ ਨੇ ਅਸੀਂ ਥੋੜਾ ਜਹਾ ਰੈਸਟ ਕਰਨੀ ਹ ਨਹੀਂ ਤੇ ਸਾਡਾ ਧਿਆਨ ਵੀ ਉਹਨਾਂ ਦੇ ਵਿੱਚ ਚ ਹੀ ਹੁੰਦਾ ਬੱਚਿਆਂ ਚ ਹੀ ਹੁੰਦਾ ਤੇ ਪਤਾ ਨੀ ਕੀ ਕਰਦੇ ਪੈਨ ਪਤਾ ਨੀ ਕੀ ਕਰਦੇ ਪਏ ਨੇ ਫੋਨ ਚ ਕੁਛ ਗਲ ਫੋਨ ਚ ਵੀ ਫੋਨ ਚ ਵੀ ਬਹੁਤ ਗ਼ਲਤ ਮੁਫ਼ਤ ਚੀਜ਼ਾਂ ਆਉਣੀਆਂ ਸ਼ੁਰੂ ਹੋ ਨੇ ਧਿਆਨ ਉਹਦੇ ਚ ਹੀ ਰਹਿੰਦਾ ਹੈਗਾ ਕਿ ਬੱਚਿਆਂ ਦੇ ਮਾਇੰਡ ਤੇ ਕੀ ਅਸਰ ਪੈਂਦਾ
ਹਾਂਜੀ ਜਿਵੇਂ ਕਿ ਫੇਸਬੁੱਕ ਇੰਸਟਾਗ੍ਰਾਮ ਤੇ ਓਥੇ ਕੋਈ ਗੰਦੀ ਜਿ ਰੀਲ ਦੇਖ ਲਓ ਓਹੀ ਆਈ ਜਾਏਗਾ ਮਤਲਬ ਇੰਨਾ ਗੰਦਾ ਸਿਸਟ ਚੰਬਨ ਆਦਾ ਕਿ ਉਹੀ ਆਉਂਦਾ ਰਹਿੰਦਾ ਫਿਰ ਉਹ ਫਿਰ ਅਹ ਜਦੋਂ ਤੱਕ ਉਹਨੂੰ ਨਾ ਕਰੋ ਨਾ ਹਾਈਡ ਨਾ ਕਰੋ ਉਦੋਂ ਤੱਕ ਉਹ ਚੀਜ਼ਾਂ ਹਟਦੀਆਂ ਹੀ ਨ ਜ ਤੇ ਬਹੁਤ ਜ਼ਿਆਦਾ ਗ਼ਲਤ ਬੱਚਿਆਂ ਦੇ ਮਨ
ਅ ਹਾਂਜੀ ਉਹਨਾਂ ਦੇ ਦਿਮਾਗ ਤੇ ਬਹੁਤ ਦਰਦ ਅਸਰ ਪੈ ਰਿਹਾ ਕਿ ਹਾਂ ਦੁਨੀਆਂ ਹੈ ਗੱਲ ਚੀਜ਼ਾਂ ਦੇਖਦੀ ਪਈ ਹੈ ਅਸੀਂ ਕਿਉ ਨਾ ਦੇਖੀਏ ਸਭ ਕੁਛ ਮੋਬਾਇਲ ਕਾਰਨ ਹੀ ਹੋਇਆ ਹੈ ਜੀ
ਹਾਂਜੀ ਹੋਰ ਦੱਸੋ ਤੁਸੀਂ ਕੀ ਬਣਾਇਆ ਅੱਜ
ਅੱਜ ਤੇ ਦੁਪਹਿਰੇ ਰਾਜਮਾ ਚਾਵਲ ਬਣਾਏ ਸੀ ਜੀ
ਅੱਛਾ ਜੀ
ਹਾਂ ਤੇ ਬਾਜ਼ਾਰੀ ਬੱਚੇ ਹੁਣ ਸ਼ੁਰੂ ਕਰ ਦਿੱਤਾ ਛੁੱਟੀਆਂ ਪੈ ਗਈਆਂ ਨੇ ਮੈਂ ਦਿੰਦੀ ਤੇ ਨੀ ਬਜ਼ਾਰੀ ਖਾਣਾ ਉਹਨਾਂ ਨੂੰ ਬਟ ਹੁਣ ਖਾਣਾ ਸ਼ੁਰੂ ਹੋ ਗਈਆਂ ਨੇ ਹੁਣ ਵੀ ਡਾਂਟ ਖਾਧੀ ਮੇਰੇ ਹਾਂਜੀ ਡਾਂਟ ਖਾਧੀ ਉਹਨਾਂ ਨੇ ਡਾਂਟ ਖਾਧੀ ਆ ਉਹਨੇ ਹਾਂਜੀ ਹਾਂਜੀ ਉਹੇ ਨੇ ਡਾਂਟ ਖਾਧੀ ਹੈ ਹੁਣੇ ਮ ਮਾਮੂ ਕੋਲੋਂ ਖਾਧੀ ਵੀ ਹੁਣ ਕੁਛ ਨੀ ਬਜ਼ਾਰੀ ਮਿਲਣਾ ਤੁਹਾਨੂੰ ਪੰਜ ਦਿਨ
ਹਮ ਹਮ
ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦਾ ਅੱਜ ਬਹੁਤ ਜ਼ਿਆਦਾ ਹੋ ਗਿਆ ਅੱਜ ਤੇ ਐਕਸਟਰਾ ਹੀ ਹੋ ਗਿਆ ਬਟ ਮੈਂ ਨੀ ਨਾ ਮੈਂ ਤੇ ਮਨਾ ਕਰ ਮੈਂ ਨੀ ਸਵੇਰ ਤੱਕ ਠੀਕ ਹੈ ਨਾਸ਼ਤੇ ਤੱਕ ਠੀਕ ਹੈ ਭਟੂਰੇ ਖਾ ਲੋ ਛੋਲੇ ਖਾ ਲੋ ਬਟ ਰਾਤ ਨੂੰ ਤੁਸੀਂ ਮੋਮੋਜ਼ ਖਾਓ ਉਹ ਥੋੜ੍ਹਾ ਗਲਤ ਲੱਗਦਾ ਨਹੀਂ ਮੈਂ ਨਹੀਂ ਮੋਮੋਸ ਮੈਦੇ ਵਾਲੇ ਨਾ ਖਾਓ ਜਿਹੜੇ ਉਹ ਅੱਜ ਕੱਲ ਬੜੀ ਵਧੀਆ ਇੱਕ ਚੱਲੀ ਹੋਈ ਹੈ ਟਿਮਸਮ ਉਹ ਹੁੰਦਾ ਹੈਗਾ
ਚਾਵਲ ਚਾਵਲ ਦੀ ਚਾਵਲ ਦੀ ਸ਼ੀਟ ਦਾ ਬਣਾਇਆ ਹੁੰਦਾ ਸੀ
ਜੀ ਹਾਂਜੀ ਹਾਂਜੀ ਉਹਦੀ ਸ਼ੀਟ ਦਾ ਬਣਾਇਆ ਹੁੰਦਾ ਉਹ ਬਹੁਤ ਟੇਸਟੀ ਬਹੁਤ ਸਵਾਦ ਹੁੰਦਾ
ਹਾਂਜੀ ਤੇ ਤੁਸੀਂ ਤੁਸੀਂ ਉਹ ਸ਼ੀਟ ਬਾਜ਼ਾਰੋਂ ਮਿਲ ਜਾਂਦੀਆਂ ਨੇ ਤੁਸੀਂ ਉਹ ਸ਼ੀਟ ਘਰ ਲਿਆਓ ਘਰ ਲਿਆ ਕੇ ਤੁਸੀਂ ਅਹ ਆਸ਼ਚਰ ਤਾਂ ਬਣਾਉਣਾ ਮਿਕਚਰ ਨੂੰ ਬਣਾ ਕੇ ਤੇ ਉਹ ਸ਼ੀਟ ਚ ਰੈਪ ਕਰਕੇ ਆਪ ਵੀ ਬਣਾ ਸਕਦੇ ਹੋ ਤੇ ਉਸ ਸੀਮ ਹੀ ਤੇ ਕਰਨੀ ਕਰਕੇ ਅਾ ਹਾਂ ਸ ਸਮ ਹੀ ਤੇ ਕਰਨਾ
ਅੱਛਾ ਜੀ ਨਹੀਂ ਜੇ ਮੇਰੇ ਨਾ ਬਣਾਉਣੀ ਨੀ ਆਉਂਦੀ ਮੈਂ ਬਜ਼ਾਰ ਬ ਬਜ਼ਾਰੋਂ ਹੀ ਖਾਧਾ ਸੀ ਬਹੁ ਮੈਨੂੰ ਵਧੀਆ ਲੱਗੀ ਚੀਜ਼ ਕਿਉਂਕਿ ਮ ਮੈਂ ਦੇ ਵੀ ਇਹ ਚੀਜ਼ਾਂ ਨਾ ਬਹੁਤ ਘੱਟ ਖਾਂਦੀਆਂ
ਅੱਛਾ ਜੀ ਹਾਂਜੀ ਤੁਸੀਂ ਤੁਸੀਂ ਇੱਕ ਵਾਰੀ ਟਰਾਈ ਕਰ ਕੇ ਦੇਖਣਾ ਬਜ਼ਾਰੋਂ ਸ਼ੀਟ ਮਿਲ ਜਾਂਦੀਆਂ ਨੇ ਉਹ ਛੋਟੀਆਂ ਛੋਟੀਆਂ ਹੁੰਦੀਆਂ ਚਾਵਲ ਦੀਆਂ ਨਾ ਇਝ ਟਾਈਟ ਮਤਲਬਜ ਜਿਵੇਂ ਪਾਪੜ ਨਹੀਂੀ ਮਿਲਦੇ ਹੈਗੇ ਉਝ ਉਹ ਸ਼ੀਟ ਹੁੰਦੀਆਂ ਨੇ ਦਸ ਬਾਰਾਂ ਸ਼ੀਟ ਮਿਲਦੀਆਂ ਨੇ ਤੇ ਤੁਸੀਂ ਉਹ ਘਰ ਲਿਆ ਕੇ ਤੇ ਅ ਮਿਕਚਰ ਬਣਾ ਲੋ ਜਿਵੇਂ ਪੱਤਾ ਗੋਭੀ ਹੋ ਗਈ ਅਹਮ ਅ ਫੁਲ ਗੋਭੀ ਹੋ ਗਈ ਗਾਜਰ ਸ਼ਿਮਲਾ ਮਿਰਚ ਅੱਛ ਮ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਥੜਾ ਚੀਜ਼ ਚੀਜ਼ ਪਾ ਦੋ ਜਦੋਂ ਸਟਿਮ ਕਰੋਗੇ ਉਹ ਕੱਠੇ ਮਤਲਬ ਕਿ ਚੀਜ਼ ਵਾਲੇ ਹੋ ਜਾਣਗੇ ਬੜੇ ਸਵਾਦ ਲੱਗਦੇ ਨੇ ਫਰ ਤੁਸੀ ਖਾ
ਨਹੀਂ ਇੱਕ ਅੱਜ ਤੇ ਬੱਚਿਆਂ ਨੇ ਨਿਊਟੀ ਨਿਊ ਉਹ ਨਹੀਂ ਹੁੰਦੀ ਬਰੀਕ ਜਿ ਨਿਊਟਰੀ ਜਿਹੜੀ ਹੁੰਦੀ ਹੈ ਉਹ ਵਾਲੇ ਖਾਧੇ ਹਾਂਜੀ ਨਿਊਟਰੀ ਵਾਲੇ ਖਾਧੇ ਨੇ ਉਹਨਾਂ ਨੇ ਹਾਂਜੀ
ਹਾਂਜੀ ਤੁਸੀਂ ਇੱਕ ਵਾਰੀ ਟਰਾ ਕਰਨਾ ਜ਼ਰੂਰ ਬਣਾ ਕੇ ਦੇਚਣਾ ਤੇ ਅੱਛੇ ਲੱਗਣਗੇ ਬੱਚਿਆਂ ਨੂੰ
ਹਾਂਜੀ ਉਹ ਨਾ ਮੌਸਮ ਅੱਜ ਖ਼ਰਾਬ ਸੀ ਤੇ ਮਾੜਾ ਜਿਹਾ ਹਲਕਾ ਕੋਲਡ ਜ਼ੁਕਾਮ ਲੱਗ ਗਿਆ ਹੈਗਾ ਮੇਰੇ ਬੱਚਿਆਂ ਨੂੰ ਬੱਚਿਆਂ ਨੂੰ ਉਹ ਨੰਗੇ ਪੈਰੀ ਜੋ ਫਿਰਨਾ ਬਾਰਿਸ਼ ਆ ਰਹੀ ਸੀ ਬਾਰਿਸ਼ ਆ ਰਹੀ ਸੀ ਉਹ ਬਾਰਿਸ਼ ਚ ਫਿਰੀ ਗਈ ਬਾਰਿਸ਼ ਚ ਫਿਰ ਗਈਆਂ ਨੇ ਫਿਰੀ ਗਏ ਨੇ ਬੱਚੇ ਇੱਧਰ ਉੱਧਰ ਜ਼ਰਜ਼ ਤੇ ਉਹ ਤਾਂ ਕਰਕੇ ਹਲਕਾ ਜ ਜ਼ੁਕਾਮ ਲੱਗਦਾ ਹਜੇ ਵੀ ਨਹੀਂ ਸੁਣਦੇ
ਤੁਸੀਂ ਉਹਨਾਂ ਨੂੰ ਦੁੱਧ ਹੀ ਬਣਾ ਕੇ ਦਿਓ ਨਾ ਦੋਨਾਂ ਨੂੰ
ਨਹੀਂ ਐਕਚੁਲੀ ਨਾ ਅੱਜ ਉਹਨਾਂ ਨੇ ਬਹੁਤ ਜ਼ਿਆਦਾ ਮੈਦਾ ਖਾ ਮੇਰਾ ਮਨ ਨੀ ਹੈਗਾ ਕੁੱਛ ਵੀ ਖਵਾਉਣ ਤੇ ਵੀ ਤੇ
ਹਾਂਜੀ-ਹਾਂਜੀ ਫਿਰ ਬੱਚੇ ਉਹ ਖਾ ਪੀ ਕੇ ਫੇਰ ਤੰਗ ਹੁੰਦੇ ਨਾ ਹਾਂਜੀ-ਹਾਂਜੀ ਚਾਹੇ ਪੇਟ ਦਰਦ ਵਗੈਰਾ ਵੀ ਹੋ ਜਾਂਦੇ ਨੇ ਕਈ ਤੇ ਤੁਸੀਂ ਜਵੈਨ ਵ ਜ਼ਰਾ ਦੇ ਕੇ ਸਵਾਇਆ ਕਰੋ ਨਾ ਬੱਚਿਆਂ ਨੂੰ ਥੋੜ੍ਹੀ ਥੋੜ੍ਹੀ ਜਵਇਨ ਤੇ ਸੌਂਫ ਦੇ ਦਿਆ ਕਰੋ ਕਿ ਉਹਨਾਂ ਦਾ ਜੋ ਅੰਦਰ ਪਾਚਨ ਕੀ ਉਹ ਵਧੀਆ ਰਹੇ
ਅੱਛਾ ਜੀ
ਹਾਂਜੀ ਠੀਕ ਐ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ।